ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ
ਕੀ ਹਾਲ ਚਾਲ ਹੈ
ਬਸ ਵਧੀਆ-ਵਧੀਆ ਤੁਸੀ ਸੁਣਾਓ
ਬਸ ਵਧੀਆ ਹੋਰ ਸੁਣਾਓ
ਗਰਮੀ ਹੈ
ਗਰਮੀ ਤਾਂ ਹੈਗੀ ਹੈ ਲੇਕਿਨ ਥੋੜੇ ਇੱਕ ਦੋ ਦਿਨਾਂ ਦਾ ਮੌਸਮ ਥੋੜ੍ਹਾ ਫ਼ਰਕ ਪਿਆ ਹੈ
ਹਾਂ ਨਹੀਂ ਸਾਡੇ ਇੱਧਰ ਕੱਲ ਪਰਸੋਂ ਅੱਛਾ ਸੀ ਮੌਸਮ ਬੜਾ ਅੱਛਾ ਸੀ ਕੱਲ ਵੀ ਥੋੜਾ ਠੀਕ ਰਿਹਾ ਅੱਜ ਫਿਰ ਧੁੱਪ ਈਤਨੀ ਤੇਜ ਹੋ ਗਈ ਹੈ
ਨਹੀਂ ਚਲੋ ਧੁੱਪ ਤਾਂ ਦੇਖੋ ਮਈ ਜੂਨ ਦਾ ਮਹੀਨਾ ਧੁੱਪ ਤਾਂ ਨਿਕਲੇ ਹੀ ਨਿਕਲੇ ਹੀ ਬ ਠੀਕ ਏੰਨੀ ਗਰਮੀ ਨੀ ਜਿੱਦਾ ਥੋੜੇ ਟਾਈਮ ਪਹਿਲੇ ਬਹੁਤ ਹੀ ਜ਼ਿਆਦਾ ਗਰਮੀ ਹੋਈ ਸੀ ਬਰਦਾਸ਼ਤ ਨਹੀ ਹੋਰੀ ਸੀਗੀ ਹੂੰ
ਪਰ ਤੁਹਾਡਾ ਰਾਤੀ ਕੂਲਰ ਵੀ ਖਰਾਬ ਹੋ ਗਿਆ ਹੁਣ ਕੂਲਰ ਠੀਕ
ਓਹੋ-ਓਹੋ ਅੱਛਾ-ਅੱਛਾ-ਅੱਛਾ ਬੜੀ ਦਿੱਕਤ ਹੋ ਗਈ ਹੋਏਗੀ ਫੇਰ ਤਾਂ
ਨਹੀਂ ਰਾਤੀ ਚੱਲਿਆ ਬਾਰਾਂ ਇੱਕ ਵਜੇ ਤੱਕ ਠੰਡਾ ਮੌਸਮ ਹੋ ਗਿਆ ਪਰਿਰ ਖਰਾਬ ਹੋ ਗਿਆ ਇਤਨਾ ਪਤਾ ਨੀ ਲੱਗਾ ਕਿਉਂਕਿ ਗੇਟ ਵਗੈਰਾ ਖੁੱਲ੍ਹੇ ਸੀ ਗੈਲਰੀ ਦੇ ਤੇ ਉਹ ਹਵਾ ਆ ਰਹੀ ਸੀ ਹੁਣ ਦੁਪਹਿਰ ਉਹਨੇ ਬੱਚ ਚ ਪੋਨੇ ਦੋ ਢਾਈ ਵਜੇ ਫਿਰ ਤਾ ਲੱਗੇਗਾ ਕਿ ਹਾਂ ਹੁਣ ਗ
ਗਰਮੀ ਹੈ ਦੁਪਹਿਰੇ ਤਾਂ ਚਾਹੀਦਾ ਹੀ ਚਾਹੀਦਾ ਹੈ
ਹਾਂਜੀ।